ਹੋ
ਹੈਲੋ। ਸਤਿ ਸ੍ਰੀ ਅਕਾਲ ਜੀ ਹਾਂਜੀ। ਹਾਂਜੀ ਸਤਿ ਸ੍ਰੀ ਅਕਾਲ ਕਿੱਦਾਂ। ਵਧੀਆ ਹੋਰ ਵੀਰ ਜੀ ਦਾ ਕੀ ਹਾਲ ਹੈ। ਬਸ ਮੈਂ ਕਿਆ ਹਾਲ ਚਾਲ ਪੁੱਛ ਲਈਏ ਥੋੜ੍ਹਾ ਜਿਹਾ।
ਬਸ ਹੁਣ ਤੇ ਬਹੁਤ ਠੀਕ ਨੇ ਬਸ ਕੁੱਛੋ ਨੀ ਕੁਛ ਵੀ ਖੜੇ ਤਿੰਨ ਚਾਰ ਮਹੀਨੇ ਸੀ ਬੌਤ ਹੀ ਜਿਆਦਾ ਮਤਲਬ ਤਿੰਨ ਚਾਰ ਮਹੀਨੇ ਮਤਲਬ ਸਮੋ ਜਨਵਰੀ ਦੀ ਸਟਾਰਟਿੰਗ ਤੋਂ ਅਸੀਂ ਪਰੇਸ਼ਾਨ ਹਾਂ।
ਅੱਛਾ ਜੀ।
ਬੜਾ ਫਰਕ ਪਿਆ ਹੈ ਜਨਵਰੀ, ਫਰਵਰੀ, ਮਾਰਚ ਮਤਲਬ ਇਨੇ ਟਾਈਮ ਤੋਂ ਅਸੀਂ ਮਤਲਬ ਬਹੁਤ ਪਰੇਸ਼ਾਨ ਸੀ। ਇਹਣੀ ਨਾ ਇਹਨਾਂ ਨੂੰ ਕਿਹਾ ਕਿ ਸ਼ੂਗਰ ਹੈਗੀ ਸੀ ਇਹਨਾਂ ਨੂੰ
ਅੱਛਾ ਜੀ।
ਗਰ ਨੂੰ ਇਹਨਾਂ ਨੇ ਸੀਰੀਅਸਲੀ ਲਿਆ ਨੀ। ਇਨਸੁਲਿਨ ਲਗਾਉਂਦੇ ਸੀ ਤੇ ਸ਼ੂਗਰ ਨੂੰ ਇ ਸੀਰੀਅਸਲੀ ਨਹੀਂ ਲਿਆ। ਤੇ ਕੋਈ ਨੀ ਕੋਈ ਨੀ ਕੋਈ ਨੀ ਸ਼ੂਗਰ ਹੈ ਕੋਈ ਗੱਲ ਨੀ ਇਨੀ ਤੇ ਹੋਣੀ ਚਾਹੀਦੀ ਮੰਨ ਲੋ ਢਾਈ ਸੌ ਦੋ ਸੌ ਢਾਈ ਸੌ ਰਹਿੰਦੀ ਸੀ ਤੇ ਹਾਂਜੀ ਤੇ ਉਹ ਕੀ ਹੋਇਆ ਸ਼ੂਗਰ ਜਿਹੜੀ ਹੈ ਨਾ ਮਤਲਬ ਸਾਨੂੰ ਤੇ ਨੌਲੇਜ ਹੀ ਨਹੀਂ ਮਤਲਬ ਜਿਸ ਤਰ੍ਹਾਂ ਡਾਕਟਰਾਂ ਕੋਲ ਜਾਣ ਲੱਗੇ ਆ ਤੇ ਸਾਨੂੰ ਨੌਲੇਜ ਹੋਣੀ ਸ਼ੁਰੂ ਹੋਈ। ਕਿ ਜਿਹੜੀ ਸ਼ੂਗਰ ਹੈ ਉਹ ਬੰਦੇ ਦੀ ਕਿਸੇ ਨਾ ਕਿਸੇ ਅੰਗ ਦੇ ਅਟੈਕ ਕਰਦੀ ਨੇ ਇਹਨਾਂ ਦੀ ਅਟੈਕ ਕੀਤੀ ਅੱਖਾਂ ਦਿਓ ਸ਼ੂਗਰ ਨੇ ਉਹ ਅਸੀਂ ਪਹਿਲੇ ਧਿਆਨ ਹੀ ਨਹੀਂ ਕੀਤਾ ਪਹਿਲੇ ਇਹਨਾਂ
ਅਹ ਮਤਲਬ ਮਤਲਬ ਸਮਝ ਲਓ ਪਿਛਲੇ ਸਾਲ ਇਹਨਾਂ ਨੂੰ ਪ੍ਰੋਬਲਮ ਹੋਈ ਸੀ ਅਸੀਂ ਇਨਾ ਤਿਆਰ ਹੀ ਨੀ ਕੀਤਾ ਅਸੀਂ ਡਾਕਟਰ ਦੀ ਖਾ ਤਾ ਤੇ ਉਹਨੇ ਕਿਹਾ ਚਲੋ ਕੋਈ ਗੱਲ ਨੀ ਠੀਕ ਹੈ ਕੁਛ ਇੰਜੈਕਸ਼ਨ ਲਗਾਣਾ ਸੀ ਉਹ ਲਗਾਤਾ ਤੇ ਠੀਕ ਹੋ ਗਿਆ ਇਨੀ ਕੇਅਰ ਹੀ ਨੀ ਕੀਤੀ ਉਸ ਤੋਂ ਬਾਅਦ ਇਹ ਹੋਣ ਇਸ ਸਾਲ ਇਹਨਾਂ ਦੀ ਅੱਖਾਂ ਚ ਪ੍ਰੋਬਲਮ ਸਟਾਰਟ ਹੋਈ ਮਤਲਬ ਸਮਝੋ ਮੈਂ ਤਾਂ ਉਨਾਂ ਅਣਜਾਨ ਮਤਲਬ ਅਸੀਂ-ਅਸੀਂ ਅਣਜਾਨ ਇਹਨਾਂ ਦੇ ਨਾ ਅੱਖ ਦੇ ਵਿੱਚ ਬਲੱਡ ਆ ਗਿਆ।
ਓ ਹੋ
ਆਪਾਂ ਧਿਆਨ ਹੀ ਨੀ ਹਾਂਜੀ-ਹਾਂਜੀ ਬਸ ਤੋ ਧਿਆਨ ਹੀ ਨੀ ਕੀਤਾ ਮੈਨੂੰ ਲੱਗਾ ਕਿ ਕੋਈ ਗੱਲ ਨਹੀਂ ਜਿਸ ਤਰ੍ਹਾਂ ਨੋਰਮਲੀ ਸਾਡੇ ਵੀ ਕਈ ਵਾਰੀ ਕੁਛ ਚੋਟ ਲੱਗ ਜਾਏ ਤੇ ਹਲਕਾ ਜਿਹਾ ਆ ਜਾਂਦਾ ਬਲਡ ਜਾ ਜਾਂਦਾ ਵੇ। ਮੈਂ ਚਲੋ ਕੋਈ ਗੱਲ ਨੀ ਇੱਕ ਦੋ ਦਿਨ ਚ ਠੀਕ ਹੋ ਜਾਏਗਾ ਆਪਣੇ ਆਪ ਬਸ ਜੀ ਤੁਸੀਂ ਪੁਛੋ ਨਹੀਂ ਬਸ ਹੋਲੀ-ਹੋਲੀ-ਹੋਲੀ ਦਿਖਣਾ ਹਲਕਾ ਹੋ ਗਿਆ ਹੋਰ ਹਲਕਾ ਹੋ ਗਿਆ ਡਾਕਟਰ ਸਕੂਲ ਗਏ ਇੱਕ ਬਸ ਜੀ ਤੋ ਇੱਕ ਡਾਕਟਰ ਨੇ ਇਹਨਾਂ ਦੀ ਲੇਜਰ ਟਰੀਟਮੈਂਟ ਸਟਾਰਟ ਕਰ ਦਿੱਤੀ ਲੇਜਰ ਟ੍ਰਰੀਟਮੈਂਟ ਨਾਲ
ਲੇਜ਼ਰ ਮਤਲਬ ਕੀ ਅਖਾਂ, ਅਖਾਂ ਦੀ ਸੀ ਮਤਲਬ
ਹਾਂਜੀ-ਹਾਂਜੀ ਅੱਖਾਂ ਦੇ ਨਾ ਲੇਜ਼ਰ ਅ ਕਰਦੇ ਨੇ ਕੁਛ ਉਹਦੇ ਨਾਲ ਕਹਿੰਦਾ ਜਿਹੜੀ ਜਿਹੜੀ ਵੇਨਸ ਜਿਹੜੀ ਹੁੰਦੀ ਨਾ ਅੰਦਰ ਇਹ ਜੋ ਬਲੀਡਿੰਗ ਹੋ ਰਹੀ ਹੁੰਦੀ ਹੈ ਉਹ ਵੇਨਸ ਨੂੰ ਹਾਂਜੀ ਉਹ ਨਾ ਉਹਦੇ ਨਾਲ ਲੇਜ਼ਰ ਉਹ ਬੇਨਸ ਬੰਦ ਕਰ ਦਿੰਦੇ ਨੇ ਤਾਂ ਕਿ ਬਲੀਡਿੰਗ ਅੱਗੇ ਹੋਰ ਨਾ ਆਏ
ਅੱਛਾ
ਹਾਂ ਤੇ ਅਸੀਂ ਦੋ ਮਹੀਨੇ ਕੰਮ ਕਰਾਉਂਦੇ ਰਹੇ ਉਹਦੇ ਨਾਲ ਕੀ ਹੁੰਦਾ ਰਿਹਾ ਵੇਨਸ ਤੇ ਉਹਨਾਂ ਨੇ ਬੰਦ ਕਰ ਦਿੱਤੀਆ ਲੇਕਿਨਨਾਂ ਅੱਖਾਂ ਦੀ ਜਿਹੜੀ ਜਿਹੜਾ ਬਲੱਡ ਆ ਚੁੱਕਿਆ ਸੀ ਅੱਖਾਂ ਚ ਉਹ ਇਹਨਾਂ ਦੇ ਰਟੀਨਾਂ ਦੇ ਉੱਪਰ ਜੰਮ ਗਿਆ ਰੈਟੀਨਾ ਮੀਨਸ ਅ ਜਿਹੜਾ ਜਿਥੋਂ ਸਾਨੂੰ ਨਜ਼ਰ ਆਉਂਦਾ
ਅੱਛਾ, ਅੱਛਾ ਅੱਛਾ ਅੱਛਾ ਅੱਛਾ ਅੱਛਾ ਇਹ ਜਿਹੜਾ, ਇਹ ਜਿਹੜਾ ਗੋਲ ਜਿਹਾ ਮਤਲਬ ਅਸੀਂ ਜਿਹਦੇ ਨਾਲ ਦੇਖਦੇ ਹਾਂ
ਹਾਂਜੀ ਬਿਲਕੁਲ ਬਿਲਕੁਲ ਉਹ ਬਲੱਡ ਨਾ ਉੱਥੇ ਜੰਮ ਗਿਆ ਉਹਦੇ ਨਾਲ ਕੀ ਹੋਇਆ ਹੋਲੀ-ਹੋਲੀ-ਹੋਲੀ ਇਹਨਾਂ ਨੂੰ ਦਿਖਣਾ ਮਤਲਬ ਬਿਲਕੁਲ ਹੀ ਬੰਦ ਹੋ ਗਿਆ ਦੋਨੋ ਅੱਖਾਂ ਦੋਨੋ ਹੀ ਅੱਖਾਂ ਔਰ, ਸਾਡੀ ਹਾਲਤ ਖਰਾਬ ਸਭ ਦੀ ਇਹ ਕੀ ਹੋ ਗਿਆ, ਇਹ ਕੀ ਹੋ ਗਿਆ
ਇਹ ਤਾ ਹੈ ਹੀ ਹੈ
ਬਿਲਕੁਲ ਫੇਰ ਜੀ ਮੇਰੇ ਸਾਡੇ ਰਿਲੇਟਿਵ ਹੈ ਸੀ ਉਹਨਾਂ ਨੇ ਸਾਨੂੰ ਦੱਸਿਆ ਇੱਕ ਹੋਸਪਿਟਲ ਦੇ ਬਾਰੇ ਕਿ ਤੁਸੀਂ ਇਸ ਹੋਸਪਿਟਲ ਜਾਓ ਤੇ ਅਸੀਂ ਉੱਥੇ ਗਏ ਉਥੇ ਡਾ ਡਾਕਟਰਸ ਦਿਖਾਇਆ ਡਾਕਟਰਸ ਨੇ ਕਿਹਾ ਕਿ ਓਪਰੇਸ਼ਨ ਹੋਏਗਾ ਇਹਨਾਂ ਦੀ ਅੱਖਾਂ ਦਾ ਅਸੀਂ ਡਰਦੇ ਰਹੇ ਕੀ ਕਰੀਏ ਅਸੀਂ ਬੜੇ ਸਾਰੇ ਡਾਕਟਰਸ ਨੂੰ ਦਿਖਾਇਆ ਸਭਨਾਂ ਨੇ ਇ ਕਿਹਾ ਕਿ ਓਪਰੇਸ਼ਨ ਹੀ ਇੱਕ ਹੋਏਗਾ ਫੇਰ ਅਸੀਂ ਜਿੱਥੇ ਸਾਡੇ ਰਿਸ਼ਤੇਦਾਰ ਹੈਗੇ ਨੇ ਉਹਨਾਂ ਨੇ ਦੱਸਿਆ ਕਿ ਤੁਸੀਂ ਇੱਥੋਂ ਦੀ ਕਰਵਾ ਲੋ ਬੜੇ ਅੱਛੇ ਤੇ ਜੋ ਵੀ ਹੈ ਮਤਲਬ ਅੱਛੇ ਸਾਰੇ ਡਾਕਟਰ ਹੁੰਦੇ ਨੇ ਬਸ ਥੋਡਾ ਵਿਸ਼ਵਾਸ ਹੁੰਦਾ ਹੈ ਕਿ ਅਸੀਂ ਕਿੱਥੋਂ ਕਰਾਣਾ ਵੇ ਬਿਲਕੁਲ-ਬਿਲਕੁਲ ਫੇਰ ਅਸੀਂ ਉ ਉੱਥੋਂ ਦੀ ਇਹਨਾਂ ਦਾ ਇਲਾਜ ਕਰਵਾਇਆ ਪਹਿਲੇ ਇੱਕ ਅੱਖ ਦਾ ਹੋਇਆ ਫੇਰ ਦੂਜੀ ਅੱਖ ਦਾ ਹੋਇਆ
ਤੇ ਹੁਣ ਜਿਹੜੀ ਅੱਖਾਂ ਸੀ ਹਾਂ ਅੱਖਾਂ ਚ ਵੀ ਕੀ ਉਹਨਾਂ ਨੇ ਓਇਲ ਪਾ ਤਾ ਦੋਨੋ ਅੱਖਾਂ ਅੱਖਾਂ ਚ ਪਹਿਲੇ ਇੱਕ ਕੱਖ ਚ ਓਇਲ ਪਾਇਆ ਬੜਾ ਬਹੁਤ ਹੀ ਮਤਲਬ ਗੰਦਾ ਟਾਈਮ ਸੀ ਕੱਟਿਆ ਵੀ ਕਿ ਇੱਕ ਇਨਸਾਨ ਦਾ ਤੁਰਦਾ ਫਿਰਦਾ ਬਿਲਕੁਲ-ਬਿਲਕੁਲ ਹਾਂ ਬਸ ਉਹਨਾਂ ਦੇ ਬਿਨਾਂ ਕੀ ਸਾਡੇ ਘਰ ਦਾ ਕੋਈ ਕੰਮ ਹੀ ਨਹੀਂ ਹੁੰਦਾ ਜਦ ਤੱਕ ਕੋਈ ਯਸ ਨੀ ਕਰਨਗੇ ਈਵਨ ਸਾਡੇ ਘਰ ਦੀ ਇੱਕ-ਇੱਕ ਚੀਜ਼ ਆਪਣੇ ਘਰ ਦੀ ਸਾਡੀ ਇੱਕ ਇੱਕ ਚੀਜ਼ ਉਹਨਾਂ ਨੇ ਆਪ ਆਪਣੇ ਹੱਥ ਨਾਲ ਲਗਾਈ ਦੀ ਇਹ ਚੀਜ਼ ਇੱਥੇ ਇੱਥੇ ਹੀ ਆਏਗੀ ਔਰ ਉਸ ਇਨਸਾਨ ਨੂੰ ਨਜ਼ਰ ਨਹੀਂ ਆ ਰਿਹਾ ਸੀ ਸਾਨੂੰ ਕਿਸ ਤਰ੍ਹਾਂ ਮਹਿਸੂਸ ਹੋਏਗਾ। ਹੇ ਅ ਕੋਈ ਚੀਜ਼ ਹਿਲ ਜਾਣੀ ਅਗਰ ਇਹਨਾਂ ਨਾਲ ਨਜ਼ਰ ਆਉਂਦਾ ਤੁਹਾਨੂੰ ਗੁੱਸਾ ਕਰਦੇ ਆ ਦੇਖੋ ਆ ਤੁਸੀਂ ਹਿਲਾ ਦਿੱਤੀ ਮਤਲਬ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਤੇ ਰੋ ਰੋ ਰੋ ਪੈਂਦੇ ਸੀ, ਅਸੀਂ ਬੇਟਾ ਮੇਰਾ ਰੋਂਦਾ ਸੀ ਮੰਮੀ ਤ ਤਰਾ ਹੋਏਗਾ ਕੀ ਕਰਾਂਗੇ ਮੈਂ ਬੇਟਾ ਰੱਬ ਦੇ ਉੱਪਰ ਵਿਸ਼ਵਾਸ ਕਰੋ ਰੱਬ ਹੈ ਨਾ ਰੱਬ ਹੈਗਾ। ਉਹ ਜ਼ਰੂਰ ਸੁਣੇਗਾ। ਬਸ ਬਸ ਹੌਲੀ ਹੌਲੀ ਕਰਕੇ ਪਹਿਲੇ ਅੱਖਾਂ ਚ ਓਇਲ ਪਿਆ।
ਦੇਖੋ ਹੈ। ਜਿਹੜੀ ਤੁਸੀਂ ਹਾਂ ਇਹ ਹੈ ਤੁਸੀਂ ਜਿਹੜੀ ਗੱਲ ਆਖੀ ਹੈ। ਵਾਹਿਗੁਰੂ ਤੇ ਵਿਸ਼ਵਾਸ ਤਾਂ ਬਹੁਤ ਵੱਡੀ ਗੱਲ ਹੈ। ਵਾਕਿਆ ਵਾਹਿਗੁਰੂ ਤੇ ਵਿਸ਼ਵਾਸ ਕਰੋਗੇ ਨਾ। ਕਿਸੇ ਚੀਜ਼ ਵਾਸਤੇ ਵੀ ਵਾਹਿਗੁਰੂ ਜ਼ਰੂਰ ਪੂਰੀ ਕਰਦ
ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ ਮਤਲਬ ਰੱਬ ਦੇ ਉੱਪਰ ਵਿਸ਼ਵਾਸ ਹੈਗਾ ਸੀ। ਸਾਡਾ ਮੈਂ ਮੈਂ ਹਮੇਸ਼ਾ ਬੇਟੇ ਨੂੰ ਵੀ ਇਹ ਕਿਹਾ, ਮੈਂ ਕਿਹਾ ਨ ਬੇਟਾ ਦੇਖ ਕੁਛ ਨੀ ਹੋਏਗਾ ਟੈਨਸ਼ਨ ਕਰਨ ਨਾਲ ਉਲਟ ਤਾਂ ਅਸੀਂ ਆਪਣੀ ਤਬੀਅਤ ਵੀ ਖ਼ਰਾਬ ਕਰਾਂਗੇ। ਅਸੀਂ ਇਹਨਾਂ ਨੂੰ ਦੇਖਣਾ ਏ ਇਹਨਾਂ ਦੀ ਕੇਅਰ ਕਰਨੀ ਐ। ਅਗਰ ਅਸੀ ਅਸੀਂ ਆਪ ਹੀ ਬਿਮਾਰ ਹੋ ਕੇ ਬੈਠ ਗਏ ਅਸੀਂ ਆਪ ਹੀ ਰੋਵਾਂਗੇ ਉਹ ਸਾਨੂੰ ਦੇਖ ਕੇ ਉਹ ਸਾਨੂੰ ਦੇਖਣਗੇ ਕਿ ਕਿਸ ਤਰ੍ਹਾਂ ਦੇ ਉਹ ਵੀ ਉਸ ਤਰ੍ਹਾਂ ਹੀ ਫੇ ਫੀਲ ਕਰਨਗੇ ਹਮੇਸ਼ਾ ਉਹਨਾਂ ਨੇ ਕਿਹਾ ਲਓ। ਫਿਰ ਕੀ ਹੋ ਗਿਆ। ਠੀਕ ਹੈ, ਕੋਈ ਨੀ ਅਸੀਂ ਤੁਹਾਡੇ ਨਾਂਲ ਹਾਂ ਨਾ ਕੋਈ ਗੱਲ ਨਹੀਂ ਹਮੇਸ਼ਾ ਮਤਲਬ ਉਹਨਾਂ ਨੂੰ ਇਹੀ ਮੈਂ ਇਹ ਨੀ ਕਿਹਾ। ਹਾਏ ਕੀ ਹੋ ਗਿਆ ਗਿਆ ਕਿਸ ਤਰ੍ਹਾਂ ਹੋਏਗਾ। ਮਤਲਬ ਕੱਧੀ ਇਸ ਤਰ੍ਹਾਂ ਦੀ ਗੱਲ। ਬਿਲਕੁਲ-ਬਿਲਕੁਲ ਕਦੀ ਵੀ ਮਤਲਬ ਇਸ ਤਰ੍ਹਾਂ ਗੱਲਾਂ ਹੀ ਨਹੀਂ ਕੀਤੀਆਂ ਉਲਟੀਆਂ-ਸਿੱਧੀਆਂ। ਹਮੇਸ਼ਾ ਹੀ ਕਿਹਾ ਕੋਈ ਗੱਲ ਨੀ। ਰੱਬ ਹੈਗਾ। ਅਸੀਂ ਤੁਹਾਡੇ ਨਾਲ ਹਾਂ ਨਾ। ਤੁਸੀਂ ਦੱਸੋ ਹੁਨ ਕੀ ਚਾਹੁੰਦੇ ਓ, ਕਿ ਜੱਥੇ ਜਾਣਾ ਵੀ ਦੱਸੋ। ਜਿੱਥੇ-ਜਿੱਥੇ ਕਿਹਾ ਨਾ, ਅਸੀਂ ਉੱਥੇ ਲੈ ਕੇ ਗਏ ਇਹਨਾਂ ਨੂੰ
ਬੰਦੇ ਨੂੰ ਥੋੜਾ ਹੌਸਲਾ ਮਿਲ ਜਾਂਦਾ ਹੈ। ਬਸ ਹੌਸਲਾ ਦੇਣਾ ਬਹੁਤ ਵੱਡੀ ਗੱਲ ਹੈ ਬੰਦੇ ਦੀ। ਬਸ ਇੱਕ ਐ ਹੌਸਲਾ ਦੇ ਦੋ ਨਾ ਬੰਦੇ ਨੂੰ। ਇਹ ਸਭ ਸਭ ਤੋਂ ਵੱਡੀ ਮਤਲਬ ਬੰਦੇ ਦੀ, ਕਹਿੰਦੇ ਆ ਨਾ। ਕਿ ਬਿਮਾਰ ਬੰਦਾ, ਅਸੀਂ ਡਾਕਟਰ ਕੋਲ ਜਾਂਦੇ ਆ। ਡਾਕ ਤਾਂ ਸਾਨੂੰ ਮਤਲਬ ਕਿੰਨੇ ਕੋਈ-ਕੋਈ ਡਾਕਟਰ ਹੁੰਦੇ ਆ ਬੜੇ ਮਤਲਬ ਜਿਵੇਂ ਅਕੜੂ ਟਾਈਪ, ਜਿਵੇਂ ਕਹਿਲਓ। ਜਿਵੇਂ ਮਤਲਬ ਬੜਾ ਉਸ ਤਰ੍ਹਾਂ ਬੋਲਦੇ ਤਾਂ, ਹੋਰ ਸਾਨੂੰ ਗੁੱਸ੍ਹਾ ਨੀ ਆ ਜਾਂਦਾ ਜਿਵੇਂ ਮਤਲਬ ਕਈ, ਅਸੀਂ ਜਿਵੇਂ ਡਾ ਕੋਲ ਜਾਈਏ ਬੜਾ ਨਿਰਮਤ ਨਾਲ ਬੋਲਦੇ ਆ ਹਾਂਜੀ ਕੀ ਹੋਇਆ? ਉਹ ਦੇਖੋ ਅੱਧਾ ਦੁੱਖ ਤਾਂ ਸਾਡਾ
ਬਿਲਕੁਲ। ਔਰ, ਹਾਂ। ਬਿਲਕੁਲ-ਬਿਲਕੁਲ। ਔਰ ਸਾ ਸਾਡੇ ਨਾਲ ਇਹੀ ਗੱਲ ਹੋਈ ਹੈ। ਸਾਡਾ ਡਾਕਟਰ ਜਿਹੜਾ ਮਿਲਿਆਵੇ। ਟੱਚਵੁਡ ਹੈ। ਮਤਲਬ ਇੰਨਾ ਅੱਛਾ ਹੈ। ਇੰਨਾ ਅੱਛਾ ਹੈ ਮਤਲਬ ਡਾਕਟਰ ਸਾਰੇ ਅੱਛੇ, ਲੇਕਿਨ ਉਸ ਡਾਕਟਰ ਨੇ ਕਦੇ ਨੈਗੇਟਿਵ ਗੱਲ ਕੀਤੀ ਕਦੀ ਨਹੀਂ, ਕਦੀ ਨੀ ਕੀਤੀ। ਇਹ ਪੁੱਛਦੇ ਸੀ, ਕਿ ਮੈਂ ਮੈਨੇ ਵਾਂ ਜਾਨਾ ਹੈ, ਮੈਂ ਘੁੰਮ ਆਊ? ਬਿਲਕੁਲ ਜਾਓ। ਮੇਰੇ ਕੋ ਯ ਹੋਇਆ। ਕੋਈ ਬਾਤ ਨੀ। ਐਸੇ ਆ। ਕੋਈ ਬਾਤ ਨੀ। ਮਤਲਬ ਕਦੇ ਉਹਨੇ ਕਿਹਾ ਹੀ ਨਹੀਂ ਕਿ ਨਾ ਨਾ ਨਾ ਐਸ ਨਹੀਂ ਮਤਲਬ ਬਹੁਤ ਅੱਛਾ, ਅੱਜ ਡਾਕਟਰ ਦੀ ਵੀ ਪੀਠ ਪਿੱਛੇ ਤਾਰੀਫ਼ ਕਰ ਰਹੇ ਕਿ ਬਹੁਤ ਅੱਛਾ ਡਾਕਟਰ ਡਾਕਟਰ ਨੂੰ ਹਮੇਸ਼ਾ ਪੇਸ਼ੈਂਟ ਦੇ ਨਾਲ ਏਸ ਬਾਲਿਆਂ ਹੀ ਗੱਲਾਂ ਕਰਨੀਆਂ ਚਾਹੀਦੀਆਂ ਹਨ। ਕਿਉਂ ਕਿ ਪੇਸ਼ੰਟ ਅੱਧਾ ਤੇ ਇਹ
ਅ ਉਹੀ ਤਾਂ ਮੈਂ ਕਹਿ ਰਹੀ ਹਾਂ। ਇੱਕ ਡਾਕਟਰ ਹੁੰਦਾ ਦੋ ਤਰ੍ਹਾਂ ਦੇ ਹੁੰਦੇ ਆ। ਅੱਜ ਕੱਲ੍ਹ ਤਾਂ ਵੈਸੇ ਵਿਸ਼ਵਾਸ ਕਰਨਾ ਬਹੁਤ ਹੀ ਘੱਟ ਹੋ ਗਿਆ। ਲੇਕਿਨ ਚਲੋ, ਅੱਛੀ ਗੱਲ ਪਹਿਲਾਂ ਜਿਹੜੇ ਵਿਸ਼ਵਾਸ ਵਾਲੇ ਹੈਗੇ ਨੇ, ਅੱਜ ਵੀ ਹੈਗੇ ਨੇ
ਹਾਂਜੀ।
ਅੱਛੀ ਗੱਲ ਐ।
ਚਲੋ ਸ਼ੁਕਰ ਹੈ ਰੱਬ ਦਾ ਕਿ ਹੁਣ ਬਸ ਓਇਲ ਇੱਕ ਅੱਖ ਦਾ ਓਇਲ ਨਿਕਲ ਗਿਆ, ਦੂਸਰੀ ਅੱਖ ਦਾ ਨਿਕਲਣਾ ਵੇ।
ਅੱਛਾ।
ਹਾਂ। ਓਇਲ ਪਾਉਂਦੇ ਨੇ ਨਾ, ਵੱਖਾਂ ਜੇ ਇਹਨਾਂ ਦੇ ਕਿਉਂਕਿ ਅਹ ਪਰਦੇ ਦੇ ਉੱਪਰ ਇਫੈਕਟ ਆ ਚੁੱਕੇ ਕਿਹਾ ਸੀ। ਮਤਲਬ ਹੀ ਚੁੱਕੇ ਸੀ ਪਰਦੇ। ਅਹ ਪਿੱਛੇ ਰਟੀਨਾ ਦੇ ਪਿੱਛੇ ਦਾ ਬਲੱਡ ਜੰਮ ਗਿਆ ਸੀ। ਉਹਦੇ ਕਰਕੇ ਜਿਹੜੇ ਪਰਦੇ ਨੇ ਨਾ ਉਹ ਪਰਦਾ ਕੁਛ ਹਿਲ ਗਿਆ ਸੀ ਕੁਛ ਔਰ ਓਇਲ ਜਿਹੜਾ ਪਾਉਂਦੇ ਨਾ ਉਹ ਪਰਦੇ ਦੇ ਉੱਪਰ ਇੱਕ ਤਰ੍ਹਾਂ ਦਾ ਕਿਸੇ ਚੀਜ਼ ਨੂੰ ਦਬਾਣਾ ਕੁਛ ਅਸੀਂ ਕੁਛ ਵਜ਼ਨ ਰੱਖ
ਹਾਂਜੀ-ਹਾਂਜੀ।
ਤੇਲ ਇਸੇ ਕਰਕੇ ਹੁੰਦਾ ਹੈ, ਰਟੀਨਾ ਦੇ ਉੱਪਰ ਮਤਲਬ ਪਰਦੇ ਦੇ ਉੱਪਰ ਵਜਨ ਪਾਉਣ ਵਾਸਤੇ ਤਾਂ ਕਿ ਉਹ ਚਿਪਕ ਚ ਚਿਪ ਭਗ ਜਾਇਓ
ਤੇ ਫੇਿਰ ਹੁਣ ਮਤਲਬ ਥੋੜਾ ਠੀਕ ਹੈ, ਮਤਲਬ ਅੱਖਾਂ ਦਿਖ ਰਹੀਆਂ ਹੈ?
ਹਾਂਜੀ-ਹਾਂਜੀ। ਬਸ ਹੁਣ ਇੱਕ-ਦੋ ਦਿਨਾਂ ਚ ਹੋਰ ਬਿਲਕੁਲ ਠੀਕ ਹੋ ਜਾਣਗੇ ਇੱਕ ਤੱਕ ਤਾਂ ਬਿਲਕੁਲ ਠੀਕ ਹੋ ਜਾਏਗੀ। ਦੂਸਰੀ ਦਾ ਹਜੇ ਥੋੜਾ ਜਹਾ ਹੈ ਟਾਈਮ ਹੈਗਾ ਵੇ ਹੋਰ? ਹਾਂ, ਤੇ ਸ਼ੁਕਰ ਹੈ ਵਾਹਿਗੁਰੂ ਦਾ ਮਤਲਬ ਇੰਨਾ ਹੈ ਕਿ ਹਹ ਉਹ ਮੈਂ, ਉਹ ਸੁਣੋ, ਮੈਨੂੰ ਪਤਾ ਲੱਗ ਤੁਹਾਡੇ ਜੇਠ ਜੀ ਦੀ ਵੀ ਕੋਈ ਪ੍ਰੋਬਲਮ ਹੋਈ ਸੀ?
ਹਾਂਜੀ। ਉਹਨਾਂ ਦਾ ਤਾਂ ਬਹੁਤ ਬੁਰਾ ਹੀ ਹਾਲ ਹੋਇਆ ਬਸ ਹੁਣ ਦੱਸੋ। ਕੀ ਕਰਹਾ। ਬਹੁਤ ਬੁਰਾ ਉਹਨਾਂ ਦੇ ਨਾਲ ਵੀ। ਥੋੜਾ ਜਿਹਾ ਮਤਲਬ ਐਕਸੀਡੈਂਟ ਹੀ ਸਮਝ ਲੋ। ਕੀ ਐਕਸੀਡੈਂਟ ਆਈ ਜੀ। ਹਾਂਜੀ। ਜੀ। ਬਸ ਕੰਮ ਕਰਵਾ ਰਹੇ ਸੀ, ਥੋੜਾ ਜਿਹਾ। ਦੂਜਾ ਪਲਾਟ ਹੈਗਾ ਸਾਡਾ ਉੱਥੇ, ਉੱਥੇ ਕੰਮ ਕਰਵਾ ਰਹੇ ਸੀ ਥੋੜਾ ਜਿਹਾ। ਤੇ ਉਹ ਪੇੜ ਛੋਟੇ ਮੋਟੇ ਕੱਟਵਾਣੇ ਸੀਗੇ ਤਾਂ ਆਪ ਹੀ ਲੱਗ ਹੈ ਕੱਟਣ ਵਾਸਤੇ ਉਹ ਗਰਾਰੀ ਹੀ ਹੁੰਦੀ ਹੈ ਨਾ ਇੱਕ ਪੇੜ ਕੱਟਣ ਵਾਲੀਆਂ ਗਰਾਰੀਆਂ ਬਿਜਲੀ ਦੇ ਨਾਲ ਚੱਲਣ ਵਾਲੀਆਂ
ਅੱਛਾ ਹਾਂ ਹੈਗੀਆਂ ਟੋਮੈਟ ਆਪਣੇ ਆਪਲ
ਪਹਿਲ ਹਾਂਜੀ ਹਾਂਜੀ ਹਾਂਜੀ ਬਸ ਉਹਦੇ ਨਾਲ ਹੀ ਤਾਂ ਹੀ ਕਰ ਰਹੇ ਸੀ ਵੀ ਛੋਟੇ ਮੋਟੇ ਚਲੋ ਮੈਂ ਆਪ ਹੀ ਕਰ ਲੈ ਲਾ ਵਾਂ
ਹਾਂ ਉਹ ਤਾਂ ਹੈ ਇਨਸਾਨ ਸੋਚ ਹੀ ਲੈਂਦਾ ਸੀ ਥੋੜਾ ਬਹੁਤਾ ਆਪ ਹੀ ਕਰ ਲ
ਕਰ ਰਹੇ ਸੀਗੇ ਤੇ ਇੱਕ ਵਾਰੀ ਛੁੱਟੀ ਫੇਰ ਤੇ ਚੱਕ ਕੇ ਦੁਬਾਰਾ ਕਰਨ ਲੱਗ ਗਿਆ ਦੂਜੀ ਵਾਰ ਛੁੱਟੀ ਫੇਿਰ ਕਹਿੰਦੇ ਦੁਬਾ ਕਰਨ ਲੱਗ ਗਿਆ ਹੁਣ ਦੇਖੋ ਬਾਈ ਜਿਹਦਾ ਕੰਮ ਵੀ ਕਰਦਾ ਹੈ ਨਾ ਇਹ ਵਾਲੇ ਕੰਮ ਜਿਹਨੂੰ ਕਰਨੇ ਆਉਂਦੇ ਆ ਗਰਾਰੀ ਮਤਲਬ ਭਾਰੀ ਵੀ ਹੁੰਂਦੀ ਹੈ ਉਹਨੂੰ ਸੰਭਾਲਣਾ ਵੀ ਪੈਂਦਾ ਹੈ ਹਹ ਹੁਣ ਆਪਣੇ ਆਪ ਅਲੱਗ ਹੈ
ਹਾਂ
ਕਰਦੇ ਕਰਦੇ ਕੱਟਦੇ ਕੱਟਦੇ ਤੇ ਗਰਾਰੀ ਥੱਲੇ ਗਿਰ ਗਈ ਤੇ ਜਿਵੇਂ ਚੁੱਕਣ ਲੱਗੇ ਤੇ ਪੈ ਗਰਾਰੀ ਘੁੰਮ ਕੇ ਨਾ ਘੁੰਮ ਗਈ ਜਿਵੇਂ ਘੁੰਮ ਕੇ ਪੈਰ ਦੀ ਜਿਹੜੀ ਐਡੀ ਦੇ ਉੱਤੇ ਮਤਲਬ ਚੱਲਦੀ ਰਹੀ ਚੱਲਦੀ ਰਹੀ ਚੱਲਦੀ ਰਹੀ ਕੱਟ ਕੇ ਹੱਡੀ ਵੀ ਕੱਟ ਗਈ ਲੱਗ ਪੂਰੀ ਮਤਲਬ ਕੱਟ ਕੇ ਪਿੱਛੇ ਤੱਕ ਥੋੜੀ ਜਿਹੀ ਰਹਿ ਗਈ ਅ ਉਹ ਸੀਨ ਜਦੋਂ ਯਾਦ ਕਰੋ ਨਾ ਤੇ ਬਸ ਕਹਿੰਦੇ ਆ ਨਾ ਕਿ ਰਮਟੇ ਖੜੇ ਹੋ ਜਾਂਦੇ ਆ ਮਤਲਬ ਪੂਰਾ ਪੈ ਰਹੀ ਮਤਲਬ ਹੱਡੀ ਪੂਰੀ ਕੱਟ ਕੇ ਮਤਲਬ ਕਾਫ਼ੀ ਘੱਟ ਗਿਆ ਸੀ ਸਭ ਕੁਛ ਇਹਨਾਂ ਨੇ ਇੰਨੀ ਹਿੰਮਤ ਦਿਖਾਈ ਉਸ ਟਾਈਮ ਕੋਈ ਵੀ ਨਹੀਂੀ ਸੀ ਉੱਥੇ ਐਂ ਵੀ ਸੋਚੋ ਆਸ ਪਾਸ
ਅੱਛਾ
ਉਹ ਭਾਈ ਨੂੰ ਆਵਾਜ਼ ਮਾਰੀ ਉਹ ਭਾਈ ਨੇ ਪਹਿਲੇ ਬਟਨ ਬੰਦ ਕੀਤਾ ਫੇਰ ਇਹਨਾਂ ਨੇ ਕੋਈ ਗੰਦਾ ਉੱਥੇ ਕੱਪੜਾ ਕੁੱਪੜਾ ਲੈ ਕੇ ਆਪਣਾ ਪੈਰ ਚੁੱਕ ਕੇ ਲਟਕ ਗਿਆ ਸੀ ਬਿਲਕੁਲ
ਅੱਛਾ ਜੀ
ਮੈਂ ਕਹਿ ਰਹੀ ਹਾਂ ਪੂਰਾ ਹੀ ਸਮਝੋ ਥ ਨਾਈਨ ਏਟੀ ਪਰਸੈਂਟ ਸੋਚੋ ਏਟੀ ਨਨਟੀ ਪਰਸੈਂਟ ਤਾਂ ਘੱ ਹੀ ਸਮਝੋ ਤਾਂ ਥੋੜਾ ਜਿਹਾ ਮਤਲਬ ਮਤਲਬ ਰਹਿ ਗਿਆ ਸੀ ਉਹਨੂੰ ਚੁੱਕ ਕੇ ਪੈਰ ਨੂੰ ਇੰਨਾ ਬਲੱਡ ਮਤਲਬ ਆ ਰਿਹਾ ਤੇ ਹ ਮਤਲਬ ਹਿੰਮਤ ਦਿਖਾਈ ਥੋੜ੍ਹੀ ਬੰਨ ਕੇ ਪੈਰ ਨੂੰ ਕੱਸ ਕੇ
ਆਪਣੇ ਆਪ ਬਣ ਲਿਆ ਹੋ ਕੋਈ ਹੋਰ ਹਦਾ ਬੰਦਾ ਤੇ ਕਬਰਾ
ਘਬਰਾ ਘਬਰਾ ਜਾਂਦਾ ਉਹ ਤਾਂ ਬੇਹਸ਼ ਹੀ ਹੋ ਜਾਂਦਾ ਫੇਰ ਉਹ ਭਾਈ ਨੇ ਸਾਰਿਆਂ ਨੂੰ ਆਸ ਪਾਸ ਵਾਲਿਆਂ ਨੂੰ ਫਟਾਫਟ ਬੁਲਾਇਆ ਕਰਿਆ ਫਿਰ ਉਹਨੇ ਕਾਰਿਤਲਾ ਕੇ ਕੀਤੀ ਇੱਕ ਦੋ ਬੰਦੇ ਸਾਰੇਿਆਂ ਦੱਸਿਆ ਨਾ ਤੁਹਨੂੰ ਤੇ ਸਾਡੇ ਮਤਲਬ ਨਾ ਕਾਫੀ ਮੇਰੀ ਸੱਸ ਰਿਸ਼ਤੇਦਾਰ ਪੜਿਆ ਹਾਂਜੀ ਤੇ ਉਹ ਫੇਿਰ ਉਹ ਉਹ ਦੱਸਣ ਆਏ ਘਰ ਉਹ ਥੋੜਾ ਦੂਰ ਸੀਗਾ ਮਤਲਬ ਥੋੜਾ ਅਸੀਂ ਏ ਬਲਾਗ ਚ ਰਹਿੰਦੇ ਹਾਂ ਉਹ ਬੀ ਬਗ ਚ ਸੀਗਾ ਉਹ ਲੋਕ ਦੱਸਣ ਆਏ ਤੇ ਫੇਿਰ ਉਹਨਾਂ ਨੇ ਦੱਸਿਆ ਕਰਿਆ ਫੇਰ ਘਰਦੇ ਸਾਰੇ ਗਏ ਉਹਨੂੰ ਇਸ ਤਰ੍ਹਾਂ ਇਸ ਤਰ੍ਹਾਂ ਗੱਡੀ ਚ ਪਾ ਕੇ ਉੱਥੇ ਸਾਰੇ ਰਿਸ਼ਤੇਦਾਰ ਸੀਗੇ ਮੁੰਡੇ ਗੁੰਡੇ ਮਤਲਬ ਲੈ ਕੇ ਗਏ ਤੇ ਮਤਲਬ ਹੋਇਆ ਤਾਂ ਬਹੁਤ ਬੁਰਾ ਹਾਂਜੀ ਜ ਹੋ ਗਿਆ ਢਾਈ ਮਹੀਨੇ ਹੋ ਗਏ ਇਸ ਗੱਲ ਨੂੰ ਬਸ ਬਸ ਫ਼ਰਕ ਹੈ ਥੋੜਾ ਲੇਕਿਨ ਹਜੇ ਮਤਲਬ ਉਸ ਤਰ੍ਹਾਂ ਦਾ ਨਹੀਂ ਹੈ ਲੇਕਿਨ ਹਜੇ ਮਤਲਬ ਵਾਸ਼ਰੂਮ ਤ ਚਲੇ ਜਾਂਦੇ ਆ ਆਪਣੇ ਆਪ
ਚਲੋ ਵੀ ਠੀਕ ਹੋਣਾ ਚਾਹੀਦਾ ਬਸ ਸਭ ਕੁਛ
ਹਾਂਜੀ ਹੋ ਜਾਏਗਾ ਟਾਈਮ ਲੱਗੇਗਾ ਬਸ ਇਹੀ ਹੈ ਕਿ ਥੋੜਾ ਟਾਈਮ ਲੱਗੇਗਾ ਸੀਜ਼ਨ ਦੇਖੋ ਪੂਰੀ ਲ ਦਾ ਮਾਮਲਾ ਹੈ ਤੇ ਉਹ ਉਸੇ ਚੀਜ਼ ਦੇ ਉੱਤੇ ਖੜੇ ਹੋਣਾ ਜਿਸਦੇ ਉੱਤੇ ਉਹ ਹੱਡੀ ਜੁੜਨ ਨੂੰ ਟਾਈਮ ਥੋੜ੍ਹਾ
ਉਹ ਤੇ ਹੈ ਹੀ ਹੈ ਚਲੋ ਠੀਕ ਹੋਣਾ ਚਾਹੀਦਾ ਕੋਈ ਨੀ ਟਾਈਮ ਲੱਗ ਜੇ ਕੋਈ ਨੀ
ਹਾਂ ਤਾਂ ਹੀ ਤਾ ਹਾਂਜੀ ਤੁਹਾਡਾ ਵੀ ਹਾਂਜੀ ਹਾਂਜੀ ਸਭ ਵਧੀਆ
ਓਕੇ ਠੀਕ ਹੈ ਫੇਰ ਹਨਾ ਓਕੇ ਜੀ ਓਕੇ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ।